ਅੱ
ਹਾਂਜੀ ਸਤਿ ਸ਼੍ਰੀ
ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ
ਬਸ ਬਸ ਵਧੀਆ ਤੁਸੀ ਦੱਸੋ ਹੋਰ ਕੀ ਕਰ ਰਹੇ ਸੀ
ਬਸ ਬੈਠੀ ਦੀ ਸੀ ਰਾਤ ਦਾ ਸੋਚ ਰਹੀ ਸੀ ਕੀ ਬਣਾਵਾਂ ਤੇ ਮੈਂ ਸੁਣਿਆ ਤੁਸੀਂ ਵੈਜ ਪੁਲਾਓ ਬੜੀ ਵਧਆ ਬਣਾਂ ਤੇ ਉਹ ਮੈਂ ਕਿਹਾ ਚੱਲ ਪੁੱਛਾਂ ਮੈਨੂੰ ਪਤਾ ਨੀ ਸਹੀ ਮਤਲਬ ਦੇਖੋ ਨਾ ਗੱਲ ਜਾਂ ਨੇ ਬੜੀ ਜ਼ਿਆਦਾ
ਨਹੀਂ ਤੇ ਤੁਸੀਂ ਚਾਵਲ ਨਾ ਹਾਫ ਮਤਲਬ ਅੱਧ ਕੱਚੇ ਰੱਖਿਆ ਕਰੋ ਪੂਰੇ ਮਤਲਬ ਪੂਰੇ ਹੰਡਰਡ ਪਰਸੈਂਟ ਦੀ ਗੱਲ ਲੈ ਗ ਸੀ ਸਵ ਸਵਟੀ ਪਰਸੈਂਟ ਗੱਲ ਕਰੋ
ਅੱਛਾ ਤੁਸੀਂ ਪਹਿਲ ਉਬਾਲਦੇਓ ਉਹਨਾਂ ਨੂੰ ਠੀਕ ਹੈ
ਕੱਚੇ ਅਸੀਂ ਰੱਖਣੇ ਨੇ ਕਿ ਸਾਡੇ ਹੱਥ ਨਾਲ ਬਸ ਫੀਿਸਣ ਨਾ ਮ ਟੁੱਟ ਜਾਣ ਬਸ ਇਸ ਹਿਸਾਬ ਨਾਲ ਅੱਧ ਕੱਚੇ ਚਾਵਲ ਹੈ ਕਿਉਂਕਿ ਅਸੀਂ ਜਦੋਂ ਸਬਜ਼ੀਆਂ ਵਿੱਚ ਪਾਵਾਂਗੇ ਤਾਂ ਵੀ ਤਾਂ ਅਸੀਂ ਭੁੱਲਾਂਗੇ ਨਾ ਥੋੜ੍ਹਾ ਜਾਿਹਾ
ਹਾਂ ਉਹ ਤਾਂ ਹੈ ਹੀ ਹੈ ਸਹੀ ਗੱਲ ਹੈ ਮੈਂ ਨਾ ਅੱ ਕਰਕੇ ਕਿ ਨਹੀਂੀ ਬਣਾਉਂਦੀ ਮੈਂ ਕਿਵੇਂ ਕਰਨੀ ਆ ਪਹਿਲੇ ਸਾਰੀ ਸਬਜ਼ੀਆਂ ਕੱਟ ਕੇ ਨਾ ਤੜਕਾ ਲਾ ਦਿੰਦੇ ਹਾਂ ਠੀਕ ਹੈ ਫ ਉਸ ਵਿੱਚ ਚੌਲ ਪਾ ਦਿੰਦੇ ਹਾਂ ਤੇ ਵੈਸ ਥੋੜੇ ਫੇਿਰ ਗੱਲ ਜਾਂਦੇ ਨੇ ਕੜਛੀਆਂ ਮਾਰ ਮਾਰ ਕੇ ਮਾਰ ਮਾਰ ਕੇ
ਨਹੀਂ ਨਹੀਂ ਜਿਆਦਾ ਨਹੀਂੀ ਮਾਰਨੀ ਬਸ ਅੱਧ ਕੱੱਚ ਚਵਲ ਬਣਾ ਕੇ ਨਾਸੀਂ ਸਬਜ਼ੀਆਂ ਨੂੰ ਭੋਲੋ ਅੱਧ ਕ ਚਵਲ ਬਣਾ ਕੇ ਉਹਨੂੰ ਛੀ ਚਚ ਪਾ ਕੇ ਰੱਖ ਦਿੋ ਜਿਸ ਵਿੱਚ ਪਾਣੀ ਨੂੰ ਉਛੜ ਜਾਏਗਾ ਸੀ ਸਰੋਰਾ ਹਾਂ ਫਿਰ ਸਬਜ਼ੀਆਂ ਨੂੰ ਭੁੰਨ ਲਓ ਸਾਰੇ ਸੋਸ ਵਗੈਰਾ ਪਾ ਕੇ ਕੁਛ ਪਾ ਕੇ ਮਤਲਬ ਜੋ ਜੋ ਤੁਸੀਂ ਪਾਣਾ ਆਪਣੇ ਹਿਸਾਬ ਨਾਲ
ਸਹੀ ਹੈ
ਹਾਂ ਉਹਨੂੰ ਸਾਰਾ ਭੁੰਨ ਕੇ ਨਾ ਤੇ ਚਾਵਲ ਪਾ ਕੇ ਥੋੜਾ ਉਹਨੂੰ ਫਿਰ ਭੁੰਨ ਲ ਲੋ ਬਸ ਅਗਰ ਸਮੋਕੀ ਫਲੇਵਰ ਦੇਣਾ ਮ ਵੀ ਦੇ
ਅੱਛਾ ਤੇ ਕੋਈ ਤੁਸੀਂ ਉਹ ਬਣਾਉਦੇ ਹੋ ਕੀ ਨਾਮ ਹੈ ਉਹਦਾ ਅਹ ਇਹ ਮਸਾਲੇ ਵਗੈਰਾ ਕੁੱਛ ਪਾਉਂਦੇ ਚ
ਨਹੀਂ ਮਤਲਬ ਨੋਰਮਲ ਜਿਹੜੇ ਮਸਾਲੇ ਹੁੰਦੇ ਨੇ ਉਹੀ ਪਾਉਂਦੀ ਹਾਂ ਜ ਖੜੇ ਮਸਾਲੇ ਪਾ ਲਏ
ਓਕੇ ਐਕਚੁਲੀ ਨਾ ਮੇਰੇ ਮੇਰਾ ਦਿਓਰ ਹੈ ਨਾ ਓਨੂੰ ਖੜੇ ਮਸਾਲ ਚ ਨਾ ਐਲਰਜੀ ਹੈ ਐਲਰਜੀ ਇਨ ਦਾ ਸੈਂਸ ਕਿ ਪਸੰਦ ਨੀ ਹੈ ਓਨੂੰ
ਨਹੀਂ ਤੇ ਤੁਸੀਂ ਗਰਮ ਮਸਾਲੇ ਉਹਨੂੰ ਨਿਕਾਲ ਕੇ ਦੇ ਦਿਆ ਕਰੋ
ਹੁ ਕਾਲੀ ਮਿਰਚਾਂ ਨੇ ਦੇਖੋ ਹੁਣ ਇੱਕ ਕਾਲੀ ਮਿਰਚਾਂ ਕਿਵੇਂ ਕੱਢਾਂਗੀ
ਹਾਂ ਉਹ ਤੇ ਹੈ ਤੁਸੀਂ ਨਾ ਐਵੇਂ ਕਰਿਆ ਕਰੋ ਜਵੇਂ ਕਾਲੀਹ ਗਰਮ ਮਸਾਲੇਡ ਹੈਗੇ ਨੇ ਪੋਟਲੀ ਚ ਬਾਂਿਆ ਗੁਰੋ ਕੋਟਨ ਦੀ ਪਤਲੇ ਕੱਪੜੇ ਚ ਕੋਟਨ ਜ ਬਾਨ ਕੇ ਨਾ ਉਹ ਪਾਤਾ ਚਾਵਲਾਂ ਵਿੱਚ ਉਹ ਪਾਣੀ ਚ ਤੇ ਹੋ ਹੀ ਜਾਏਗਾ ਚਾਰ ਮ
ਸਹੀ ਹੈ
ਅਜ ਕ ਲੈ ਕੁੜ
ਹਾਂ ਨਹੀਂ ਅੱਛਾ ਬੰਦਾ ਬੜੇ ਤੁਸੀਂ ਇਵੇਂ ਬਣਾ ਕੇ ਵੇਖੋ ਸਵਾਦ ਬਣਦੇ ਨੇ ਬੜੇ
ਦੁਪਹਿਰ ਦੇ ਚਾਵਲ ਪਏਦੇ ਨੇ ਤੇ ਦੇਖਣੀ ਆ ਕੀ ਕਰੋ ਉਹਨਾਂ ਦਾ ਮੇਰੇ ਨਾ ਤੁਹਾਨੂੰ ਪਤਾ ਮੈਗੀ ਮਸਾਲਾ ਆਉਂਦਾ ਹੈ ਇੱਕ ਹਨਾ ਤੇ ਮੇਰੇ ਦਿਓਰ ਨੂੰ ਨਾ ਉਹ ਬੜਾ ਪਸੰਦ ਹੈ ਉਹ ਕਹਿੰਦਾ ਭਾਬੀ ਕੋਛ ਵੀ ਨਾ ਕਰੋ ਤੁਸੀਂ ਮੈਗੀ ਮਸਾਲੇ ਵਾਲੇ ਚਾਵਲ ਬਣਾ ਦੋ ਤੁਸੀਂ ਮਤਲਬ ਚਾਰ ਚੋਰ ਮੈਗੀ ਮਸਾਲਾ ਪਨੀ ਆ ਅੱਛਾ ਅੱਛਾ ਤੁਸੀਂ ਬਣਾ ਕੇ ਦੇਖਣਾ ਕਿਸੇ ਦਿਨ ਮਜ਼ਾ ਆ ਜਾਏਗਾ ਤੁਹਾਨੂੰ ਕ ਕਰਨਾ ਪਹਿਲੇ ਬਾਰੀਕ ਬਾਰੀਕ ਪਿਆਜ ਕੱਟ ਲਏ ਠੀਕ ਹੈ ਬਾਰੀਕ ਬਰੀਕ ਟਮਾਟਰ ਕੱਟ ਲਏ ਅ ਪਟੈਟੋ ਡਾਲਣੇੇ ਆ ਤੁਸੀਂ ਉਹ ਵੀ ਕੱਟ ਲਓ ਬਾਰੀਕ ਬਰੀਕ ਠੀਕ ਹੈ ਫੇਰ ਇੱਕ ਕੋਲੀ ਚਾਵਲ ਜਾਂ ਜਿੰਨੇ ਵੀ ਕਲਾਸ ਚੋਂ ਵੀ ਕਰਨਾ ਤੁਸੀਂ ਫੇਰ ਉਹਨੂੰ ਭੁੱਲਲੋ ਠੀਕ ਹੈ ਭੁੰਨ ਕੇ ਨਾ ਉਹਦੇ ਵਿੱਚ ਅਹ ਮੈਗੀ ਮਸਾਲਾ ਪਾ ਲੋ
ਸਬਜ਼ੀ ਆਇ ਚ
ਹਾਂਜੀ ਸਰ ਜੇ ਮੈਗੀ ਮਸਾਲੋ ਦੋ ਤਿੰਨ ਤਾਂ ਤੁਸੀਂ ਇੱਕ ਇੱਕ ਗਿਲਾਸ ਵਿੱਚੇ ਤਨ ਮੈਗੀ ਮਸਾਲਾ ਪਾਓ ਤੀਨ ਮੈਗੀ ਮਸਲਾ ਠੀਕ ਹੈ ਮੇਰੀ ਉਹ ਆਈ ਸੀ ਮੇਰੀ ਪੰਜ ਜ ਮੇਰੀਹ ਸ਼ਸੀ ਲੋਨ ਦੀ ਬੇਟੀ ਨੇ ਤਾਂ ਥੋੜੀ ਸੋਰੀ ਮੈਗੀ ਮਸਾਲਾ ਅਤੇ ਨਾਲ ਲਾਲ ਮਿਰਚ ਇੰਨੇ ਤੇਜ਼ ਇੰਨੇ ਸਪਾਈਸੀ ਬਣਾਤੇ ਸੀ ਬਟ ਸੀ ਕਰ ਰਹੇ ਸੀ ਅਸੀਂ ਬਟ ਖਾ ਰਹੇ ਸੀ ਮਤਲਬ ਤੁਸੀਂ ਕਹਿ ਲਓ ਕਹਿ ਲਓ ਨਾ ਕਿ ਜੇ ਤੇ ਮੈਗੀ ਤੁਹਾਨੂੰ ਲੱਗੇ ਨਾ ਕਿ ਮੈਦਾ ਹੈਗਾ ਮੈਗੀ ਮੈਦਾ ਹੈਗਾ ਤੁਸੀਂ ਵੀ ਚਾਵਲ ਬਣਾਓ ਮਜ਼ਾ ਹੀ ਮੇਰਾ ਬੇਟਾ ਇੰਨਾ ਖੁਸ਼ ਹੋ ਕੇ ਖਾਂਦਾ ਮੈਗੀ ਮਸਾਲੇ ਵਾਲੇ ਚਾਵਲ ਮੇਰੇ ਰਮਨ ਦਿਓਰ ਓਰ ਹੋ ਗਏ ਉਹ ਬੜੇ ਖੁਸ਼ ਹੋ ਕੇ ਖਾਂਦੇ ਨੇ
ਅੱਛਾ ਮਤਲਬ ਸਬਜ਼ੀਆਂ ਚ ਤੁਸੀਂ ਨਕ ਨਮਕ ਦੇ ਨਾਲ ਮੈਗੀ ਮਸਾਲਾ ਪਾ ਲੈਂਦੇ ਹੋ
ਤਲ ਅਗਰ ਤੁਸੀਂ ਲਾਲ ਮਰਚ ਕਾਲੀ ਮਿਰਚ ਪਾਣੀ ਪਾਾਲਓ ਨਹੀਂ ਤਾਂ ਮੈਗੀ ਮਸਾਲੇ ਤਿੰਨ ਬੂਤ ਹੋਰ ਇਨੇ ਪੀਲੇ ਪੀਲੇ ਚਾਵਲ ਬਣਨਗੇ ਮਲਬ ਮੇਰੇ ਸੁਣ ਕੇ ਮੁ ਪਾਣੀ ਆ ਗਿਆ ਮੈਂਰੇ
ਅੱਛਾ ਮੈਂ ਤੇ ਸੇਵੀਆਂ ਬਣਾਉਂਦੀ ਨਾ ਮੈਂ ਸੇਵੀਆਂ ਵਗੈਰਾ ਪਾਲਨ ਮੈਗੀ ਮਸਾਲਾ ਤੇ ਉਹ ਸੇਵ ਵੀ ਟੇਸਟ ਕਾਫੀੇਰੇ ਬੱਚੇ ਮੰਦੇ ਨੇ
ਪਰ ਮੇਰਾ ਬੇਟਾ ਨਹੀਂੀ ਖਾਂਦਾ ਬੜਾ ਗੰਦਾ ਮੇਰਾ ਬੇਟਾ ਮੇਰਾ ਬੇਟਾ ਤਾਂ ਸੀਵੀਆਂ ਨਹੀਂ ਖਾਂਦਾ ਪਤਾ ਨ ਉਹਨੂੰ ਕੀ ਹੈ ਇਹ ਸੀਵੀਆਂ ਤੋਂ ਕੀ ਐਲਰਜੀ ਜੀ ਇਹ ਸੀ ਵੀੀਏ ਲਿਖਾੇ
ਅੱਛਾ
ਤੇ ਇਸ ਕਰਕੇ ਮੈਂ ਸਕੂਲ ਦੇ ਨੀ ਪਾਉਂਦੀ ਫਿਰ ਮੈਂ ਕਿਹਾ ਇੱਕ ਬੇਟੀ ਪਿੱਛੇ ਮੈਂ ਆਪਣੇ ਕੁੜੀੀਆਂ ਪਿੱਛੇ ਮੈਂ ਕੀ ਬਣਾਵਾਾਂ ਸੀ ਵੀ ਮ ਬਣਾਉਂਦੀ ਨ
ਹਾਂ ਨਹੀਂ ਮੇਰੇ ਤੇ ਲੈ ਜਾਂਦੇ ਨੇ ਦੋਨੋ ਲੈ ਜਾਂਦੇ ਨੇ ਦੋ ਨੇ ਦੋਨੋ ਲੈ ਜਾਂਦੇ ਨੇ
ਚਾਵਲ ਬਣਾ ਦੋ ਮੈਗੀ ਮਸਾਲੇ ਵਾਲੇ ਉਹ ਖਾ ਲਏਗਾ ਓਟਸ ਬਣਾ ਦੋ ਓਟਸ ਖਾ ਲਗਾ
ਹਮ
ਜੀ ਹ ਬਣਾਏ ਨੇ ਤੁਸੀਂ
ਹਾਂ ਸ ਫੋਲਵਰਸ
ਹਾਂ ਹਾਂ ਸਬਜ਼ੀਆਂ ਵਾਲੇ ਓਟਸ ਉਹ ਵੀ ਉਹ ਵੀ ਖਾਂਦਾ ਮੇਰਾ ਬੇਟਾ ਕਹਿੰਦਾ ਉਹ ਦੇ ਦੋ ਮੇ ਕੋ ਬਣਾ ਕੇ ਪੋਹਾ ਲੈ ਜਾਂਦਾ ਵਾਹ
ਤੇ ਔਰਸ ਫਿਰ ਠੰਡੇ ਸਵਾਦ ਨੀ ਲੱਗਦੇ ਨਾ ਔਰਸ ਤੇ ਗਰਮ ਹੀ ਸਵਾਦ ਲੱਗਦੇ
ਉਹ ਕਿਹੜਾ ਘਰ ਵੀ ਕਿਹੜਾ ਗਰਮ ਗਰਮ ਖਾਂਦੇ ਨੇ ਫੋਨ ਦੇਖ ਫਿਰ ਖਾਣਾ ਹੁੰਦਾ ਠੰਡੇ ਹੋ ਹੀ ਜਾਂਦੇ ਆ ਉਹ ਦੇ ਬਸ ਇਹਵੇ ਫਟਾਫਟ ਬਨ ਵਾਲੇ ਰਸ ਸੀ ਪੀਸ ਨੇ ਨਾ ਸਹੀ ਗੱਲ ਹੈ ਹੋਰ ਤੁਸੀਂ ਕੀ ਕੀ ਦਿੰਦੇ ਹੋ ਲੰਚ ਚ ਬਣਾ ਕੇ
ਬਸ ਮੇਰੇ ਬੱਚੇ ਜੋ ਡਿਮਾਂਡ ਹੁੰਦੀ ਹੈ ਕਦੇ ਵੈਸੇ ਫ ਰੋਟੀ ਲੈ ਚ ਆਦੇ ਨੇ ਹਫ਼ਤੇ ਚ ਇੱਕ ਦੋ ਦਿਨ ਹੁੰਦਾ ਹੈ ਕਿ ਰੋਟੀ ਤੋਂ ਨੱਕ ਚਾੜ ਦੇਣਾ ਮਤਲਬ ਫਿਰ ਬਸ ਇਹ ਨੂੰ ਮੈਂ ਆਪੇ ਬਣਾ ਦਿੰਦੀ ਹਾਂ ਜਾਂ ਅਹ ਸੇਵੀਆਂ ਬਣਾ ਦਿੰਦੀ ਹ
ਸਬਜ਼ੀਆਂ ਕਿਹੜੀ ਕਿਹੜੀ ਦਿੰਦੇ ਆ
ਸਬਜ਼ੀ ਸਾਡੀ ਡੇਲੀ ਕੋਈ ਨਾ ਕੋਈ ਸਬਜ਼ੀ ਬਣਦੀ ਕਿਉਂਕਿ ਇਹਨਾਂ ਨੇ ਮੇਰੇ ਹਸਬੈਂਡ ਨੇ ਜਾਣਾ ਹੁੰਦਾ ਨਾ ਉਹ ਆਫਿਸ ਤੇ ਰੋਲ ਲੰਚ ਲੈ ਕੇ ਜਾਂਦੇ ਨੇ ਨਾਲ
ਓਕੇ ਅੱਛਾ
ਹਾਂ ਸਬਜ਼ੀ ਸਾਡੇ ਬੰਨੇ ਹੁੰਦੀ ਫਿਰ ਉਹਦੇ ਨਾਲ ਹੀ ਰੋਟੀ ਲੈ ਜਾਂਦੇ ਨੇ ਬੱਚੇ ਵੀ
ਓਕੇ ਸਹੀ ਹੈ ਫਿਰ ਵਧੀਆ ਫੇਿਰ ਉਹੀ ਚੀਜ਼ ਬਾ ਪੈਰੇ ਖਾ ਲੈਂਦੇ ਨੇ ਤੁਹਾਡੇ
ਹਾਂ ਵੱਡੇ ਵਾਲਾ ਨੱਕ ਚਾੜ੍ਹਦਾ ਹੈ ਕਿ ਸਵੇਰੇ ਵੀ ਲੈ ਕੇ ਜਾਓ ਦ ਪਹਿਰੇ ਵੀਓ ਖਾਓ ਆ ਕੇ ਪਰ ਇਹ ਖਾ ਲੈਂਦਾ ਭੁੱਖ ਲੱਗੀ ਹੁੰਦੀ ਤੇ ਥੱਕਿਆ ਆਉਂਦਾ ਖਾ ਖੂ ਕੇ ਸੋ ਜਾਂਦਾ ਹੈ ਹਾਂ ਕਦੇ ਹੁੰਦਾ ਹੈ ਕਿ ਫੇਰ ਮਨ ਕਰਦਾ ਫਿਰ ਕਿਉਂਕਿ ਸਾਡੇ ਨੀਚੇ ਵੀ ਰਹਿੰਦੇ ਰ ਨਾ ਫੈਮਲੀ ਨੀਚੇ ਵੀ ਰਹਿੰਦੇ ਨੇ ਤੇ ਕਦੀ ਜੇ ਨਾ ਮਨ ਕਰੇ ਨਾ ਫਿਰ ਨੀਚੋਂ ਲੈਣਦਾ ਕਿ ਦਾਦੀ ਮੈਂ ਨੀ ਹੋ ਰਹੀ ਸਬਜ਼ ਖਾਣੀ ਮੈਨ ਦੂਜੀ ਸਬਜ਼ੀ ਤੇਓ ਕੋਈ
ਸਹੀ ਹੈ ਠੀਕ ਹੈ ਸਿਆਣਾ ਹੋਵੇ ਸਹੀ ਹੈ ਥੋੜੀ ਹੈਵੀ ਹੈਵੀ ਹੈਵੀ ਹੈਵੀ ਚੀਜ਼ਾਂ ਆਦੀਆਂ ਨੇ ਲਾਇਕ ਚਿੱਟੇ ਛੋਲੇ ਹੋ ਗਏ ਰਾਜਮਾਂ ਹੋ ਗਏ ਕਾਲੇ ਕਾਲੇ ਛੋਲੇ ਹੋ ਗਏ ਕੜੀ ਹੋ ਗਈ ਇਹ ਵੀ ਥੋੜੀ ਸ ਫਿਰ ਬਣ ਜਾਂਦੀ ਹੈ
ਹਾਂ ਹਾਂ ਸਾਢੇ ਪੰਜ ਹੁੰਦੀ ਹੈ ਸਵੇਰੇ
ਅੱਛਾ ਕਿੰਨੇ ਵਜੇ ਲੱਗ ਜਾਂਦੇ ਬਣਾ
ਬਸ ਮੰਮੀ ਉਠਾਉਂਦੇ ਰ ਨਾ ਮੇਰੇ ਮਤਾਦਾ ਇਹ ਲ ਲੋ ਉਠਾਂਦੇ ਰਹੇ ਉਹ ਸਬਜ਼ੀ ਸੁਬਜ਼ੀ ਬਣਾ ਲੈਣ ਸਵੇਰੇ ਨਾਸ਼ਤਾ ਵੈਸੇ ਉਹੀ ਬਣਾਉਂਦੇ ਜਾ ਕਿਉਕਿ ਮੈਂ ਬੱਚਿਆਂ ਨੂੰ ਸਕੂਲ ਤਿਆਰ ਕਰਨਾ ਹੁੰਦਾ ਹੈ ਜੇ ਅਗਰ ਕੋਈ ਹੋਰ ਚੀਜ਼ ਮੰਗਣ ਫਿਰ ਉਹ ਮੈਂ ਬਣਾਉਾਨਦੀ ਹਾਂ
ਅੱਛਾ ਹਾਂਜੀੀਵੇੈਂ ਠੀਕ ਹੈ ਹੋ
ਸੇਵੀਆਂ ਹੋ ਗਈਆਂ ਹਾਂ
ਚਲੋ ਭਾਈ ਵੱਡਿਆਂ ਦਾ ਸਪੋਰਟ ਬਹੁਤ ਵੱ ਟੀ ਕਰ ਪਏ
ਹਾਂ
ਅੱਜ ਮੇਰੀ ਫਰੈਂਡ ਦੇ ਨਾਲ ਗੱਲ ਹੋਈ ਹਾਂਜੀ ਮੇਰੀ ਫਰੈਂਡ ਦੇ ਨਾਲ ਗੱਲ ਵ ਉਹਦੀ ਉਹਨੂੰ ਦੱਸਿਆ ਵੀ ਨੀ ਕਹਿੰਦੇ ਮੇਰੇ ਮਦਰ ਪਾਇਰ ਹੋ ਗਏ ਮੈਂ ਕਿਹਾ ਉਹ ਭਾਈ ਸਾਹਿਬ ਮੈਂ ਕਿਹਾ ਤੂੰਨੇ ਬਤਾਇਆ ਨੀ ਕਹਿੰਦੀ ਹੈ ਅਚਾਨਕ ਹੀ ਇੱਕਦਮ ਪੈਕ ਆ ਜਾਵੇ ਪੂਰੇ ਮੇਰੀ ਫਰੈਂਡ ਹੈ ਇੱਕ ਤੇ ਫੜਾ ਦੁੱਖ ਲੱਗਿਆ ਮੈਂ ਕਿਹਾ ਨਹੀਂ ਸੱਸਾ ਨਾ ਪਈ ਸੱਸਾ ਬੜਾ ਵੱਡਾ ਸਪੋਰਟ ਹੁੰਦਾ ਸਾ ਤਥਾ ਬਹੁਤ ਵੱਡਾ
ਅ ਚਾ ਹੋਰ
ਬਸ ਇੱਕ ਕੱਪੜੇ ਥੋੜੇ ਜਿਹੇ ਪਏਦੇ ਸੀ ਤੇ ਅ ਸ਼ਾਮੀ ਕੱਪਣੇ ਪਾਏ ਨੀ ਹੁਣ ਪਾਗੀਆਂ ਹੁਣ ਦੋ ਘੰਟੇ ਸੁੱਕ ਜਾਣੇ ਨੇ ਹੁਣੇ ਚੱਕਰ ਲਾ ਕੇ ਕੱੜੇ ਲੈ ਆਵਾਂਗੇ ਹੁਣੇ ਸੁੱਕ ਜਾੇ ਨੇ ਮਨ ਹੀ ਨੀ ਕਰਦਾ ਸਵੇਰੇ ਸਵੇਰੇ ਲੇਟ ਹੋ ਗਿਆ ਆਜ ਕ ਕੱਪੜੇ ਥ ਨਾ ਬਹੁਤ
ਅੱਛਾ ਅੱਛਾ ਅਛਾ ਹੋਰ ਕੀ ਕੀ ਬਣਾ ਲੈਂਦੇ ਤੁਸੀਂ
ਮੈਂ ਸਭ ਕੁੱਛ ਬਣਾ ਲੈਂਦੀ ਜੋ ਮਰਜ਼ੀ ਬਣਵਾ ਲੋ
ਸਪੈਸ਼ਲ ਕੁਛ ਜਿਵੇਂ ਤੁਸੀਂ ਮੈਗੀ ਵਾਲੇ ਚਾਵਲ ਮੈਨੂੰ ਸਪੈਸ਼ਲ ਦੱਸੇ ਨੇ ਮੈ ਮਸਾਲੇ ਵਾਲੇ ਚਾਵਲ ਉਹਚ ਕੁਛੋਰਾ ਅੱਗ ਸਪੈਸ਼ਲ
ਹਮ ਉੱਥੇ ਆਉਣ ਨੀ ਆ ਰਿਹਾ ਤੇ ਮੈਂ ਵੜਾ ਪਾਾ ਬਹੁਤ ਸਵਾਦ ਬਣਾਉਂਦੀਆਂ ਬੜਾ ਪਾਓ ਬੜਾ ਤਾਂ ਬਹੁਸ ਸਵਾਦ ਬਣਾਉਦੀ ਹ ਮੈਂ ਬੜਾ ਪਾਓ ਤੁਸੀਂ ਪਹਿਲੇ ਆਲੂ ਨੂੰ ਬੋਇਲ ਕਰਲੋ ਠੀਕ ਹੈ ਵੜੇ ਪਾਓ ਦੀ ਰੈਸਿਪੀ ਨਾ ਬੜੀ ਲੰਬੀ ਚੌੜੀ ਏ ਤੇ ਉਹ ਚ ਮੈਨੂੰ ਤੇ ਬੜੀ ਲੱਗਦੀ ਬਟ ਸਾਡਾ ਇਹ ਬੈਨੀਫਿਟ ਹੈਗਾ ਬੜਾ ਭਾ ਅਗਰ ਅਸੀਂ ਬ ਲੈਣਾ ਤੇ ਕਿਸੇ ਰੋਟੀ ਕੋ ਨੀ ਖਾਣੀ ਬੜਾ ਪਾਓ ਦੋ ਦੋ ਤਿੰਨ ਤਿੰਨ ਰਜ ਕੇ ਖਾ ਲੈਣੇ ਨੇ ਹਾਂ ਬਹੁਤ ਹੈਵੀ ਹੈ ਚ ਮੈਂ ਤੁਹਾਨੂੰ ਫਟਾ ਤੁਹਾਡ ਦੱਸਨੀ ਆ ਆਲੂ ਨੂੰ ਬੋਆਇਲ ਕਰ ਲੋ ਠੀਕ ਹੈ ਆਲੂ ਨੂੰ ਬੋਇਲ ਕਰਕੇ ਨਾ ਫੇਰ ਕੜੀ ਪੱਤਾ ਕੜੀ ਪੱਤਾ ਬਹੁਤ ਸਾਰਾ ਪਾਉਣਾ ਹੈ ਸਰਸ ਸੁਦਾਨਾ ਪਉਣਾ ਹੈ ਠੀਕ ਹੈ ਥੋਮ ਅਦਰਕ ਹਰੀ ਮਿਰਚ ਠੀਕ ਥੋੜੇ ਬਹੁਤੇ ਤੁਸੀਂ ਮਸਾਲੇ ਭਾਵੇ ਪਾ ਲੋ ਉਹ ਪਾ ਕੇ ਨਾ ਉਹਨੂੰ ਮੈਸ਼ ਕਰਕੇ ਸਾਈਡ ਚ ਰੱਖ ਦੋ ਫੇਰ ਇੱਕ ਪਾਸੇ ਤੁਸੀਂ ਤੁਸੀਂ ਵੇਸਣ ਨੂੰ ਤੁਸੀਂ ਕਰੋ ਘੋਲੋ ਠੀਕ ਹੈ ਤੇ ਵੇਸਣ ਵਿੱਚ ਤੁਸੀਂ ਨੂਣ ਮਿਰਚ ਹਿੰਗ ਵਗੈਰਾ ਪਾ ਲੋ ਸਿੰਪਲ ਉਹਦੇ ਚ ਜ਼ਿਆਦਾ ਸਮਾਨ ਨੀ ਪਾਣਾ ਕੁਛ ਨੀ ਠੀਕ ਹੈ ਫੇਰ ਉਸ ਤੋਂ ਬਾਅਦ ਉਹਦੇ ਵਿੱਚ ਅਹ ਉਹ ਬਣਾ ਲੋ ਨਾ ਪੇੜੇ ਗੋਲ ਗੋਲ ਸੇ
ਹਾਂ ਹਾਂ
ਕਰਕੇ ਉਹਨੂੰ ਫਰਾਈ ਕਰ ਲਓ ਜ਼ਿਆਦਾ ਵੱਡੇ ਵੱਡੇ ਨਹੀਂ ਕਰਨੇ ਠੀਕ-ਠੀਕ ਕਰਨੇ ਤਾਂ ਕਿ ਉਹ ਬੰਦ ਦੇ ਵਿੱਚ ਆ ਜਾਣ
ਹਮ ਹੰ
ਫਿਰ ਜੋ ਸਪੈਸ਼ਲ ਚੀਜ਼ ਹੈ ਨਾ ਜੋ ਇਹਦੇ ਵਿੱਚ ਵੜਾ ਪਾਓ ਸਪੈਸ਼ਲ ਹੈ ਉਹ ਹੈ ਜਦੋਂ ਅਸੀਂ ਫਰਾਈ ਕਰਨੇ ਹਾਂ ਨਾ ਫਰਾਈ ਕਰਦੇ ਹਾ ਉਹਦੇ ਵਿੱਚ ਇੱਕ ਬੇਸਨ ਨਿਕਲਦਾ ਹੈ
ਅੱਛਾ
ਇੱਕ ਮਤਲਬ ਐਕਸਟਰਾ ਤਲ ਤਲ ਕੇ ਜੋ ਨਿੱਕੇ ਨਿੱਕੇ ਆਂ ਨਾ ਪਕੌੜੀਆਂ ਨੀ ਹੁੰਦੀਆਂ ਪਕੌੜੀਆਂ ਛੋਟੀਆਂ ਛੋਟੀਆਂ ਸਮਝ ਰਹੇ ਹੋ ਹਾਂ ਉਹ ਬੜੇ ਸਾਰੇ ਨਿਕਲਦੀ ਆ ਉਹਨੂੰ ਐਕਸਟਰਾ ਉਹ ਵੀ ਤਲ ਲੋ ਤੁਸੀਂ ਉਹ ਤਲ ਕੇ ਛੋਟੀ ਛੋਟੀ ਜਿਵੇਂ ਪੌਣੀ ਗੋਲੂ ਦੇ ਵਿੱਚ ਕਰਕੇ-ਕਰਕੇ ਨਾ ਉਹ ਬੜੇ ਸਾਰੇ ਤਲ ਲਓ ਉਹਨੂੰ ਸਾਈਡ ਚ ਰੱਖ ਲਓ ਇੱਕ ਪਾਸੇ ਬੜਾ ਸਾਰਾ ਧੂਮ
ਹੂੰ ਹੂੰ ਸਮਝ ਆ ਗਈ ਤੁਸੀਂ ਕਿਵੇਂ ਕਹਿ ਰਹੇ ਹੋ ਬਣਾ ਲਾਂਗੀ ਮੈਂ ਨਾ ਉਵੇਂ ਹਾਂ ਚਲੋ ਠੀਕ ਹੈ ਦੇਖਾਂਗੇ ਕੋਸ਼ਿਸ਼ ਕਰਾਂਗੀ ਮੈਂ ਹਾਂ ਠੀਕ ਹੈ ਚਲੋ ਓਕੇ ਬਾਏ।